ਹੈਲੋ, ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਹੀ ਹ‌ਜੀ। ਹਾਂਜੀ ਠੀਕ ਠਾਕ। ਕੀ, ਹਮ ਹੋਰ ਕੀ ਬਣਾ ਰਹੇ ਸੀ।
ਬੱਸ ਫਰੀ ਤੇ ਜੀ।
ਅੱਛਾ।
ਜਦ ਭਾਵਾਂ ਫੋਨਾ ਵਾਰੇ
ਅੱਛਾ ਇਹਦੀ।
ਵੀ ਸੋਨੂੰ ਫੋਨ
ਬਹੁਤ ਜਿਆਦਾ ਆ ਜ ਮੈਨੂੰ ਮੈਂ ਨਾ ਨਿਊਜ ਸੁਣਦੀ ਆ, ਫੋਨ ਤੇ ਟੀਵੀ ਤੇ ਸੁਣਦਿਆਂ ਤਾਂ ਟੀ ਤੇ ਅੱਧਾ ਟਾਈਮ ਐਟ ਆਈ ਜਾਂਦੀ ਆ, ਨਾ ਮੈਂ ਨਾ ਫਿਰ ਫ਼ੋਨ ਮੋਟੀ ਮੋਟੀਆਂ ਫੋਨ ਤੇ ਗੱਲਾਂ ਖ਼ਬਰਾਂ ਸੁਣਦੀਆਂ
ਅੱਛਾ ਜੀ।
ਖਬਰਾਂ ਦਾ ਬਹੁਤ ਹੀ ਜ਼ਿਆਦਾ ਇੰਟਰਸਟ ਆਈ ਜੀ।
ਅੱਛਾ ਜੀ ਅੱਛਾ ਚਲੋ ਵਧੀਆ ਗੱਲ ਆ ਜੀ
ਮੈਨੂੰ ਇੰਝ ਹੁੰਦਾ ਵੀ ਨਾ ਸਾਰਾ ਪਤਾ ਹੋਣਾ ਚਾਹੀਦਾ ਵੀ ਦੁਨੀਆਂ ਤੇ ਕੀ ਹੋ ਰਿਹਾ ਨਾ
ਹਾਂਜੀ ਹਾਂ ਇਹ ਤਾਂ ਹੈ ਜੀ
ਹਰ ਇੱਕ ਗੱਲ ਨੌਲੇਜ ਜ਼ਰੂਰੀ ਹੈ ਇਹ ਆਪਾਂ ਨੂੰ
ਹਾਂਜੀ ਹਾਂ
ਹਰ ਇੱਕ ਖਬਰ ਐ ਨਾ ਸੁਣਦੀਆਂ ਧਿਆਨ ਨਾਲ ਬਿਮਾਰ ਤੇ ਥੋੜਾ ਟਾਈਮ ਲੱਗਦਾ ਦੇਖੋ ਟੀ ਵੀ ਤੇ ਤਾਂ ਆਪਾਂ ਬਹਿ ਜਾਈਏ ਜੇ ਐਟ ਵਗੈਰਾ ਹੀ ਆਈ ਜਾਂਦੀ ਹੈ ਜ਼ਿਆਦਾ ਟਾਈਮ
ਹਾਂਜੀ ਹਾਂ
ਕਰਕੇ ਨਾ ਮੈਨੂੰ ਇਹ ਹੁੰਦਾ ਵੀ ਚੱਲ ਥੋੜਾ ਜਿਹਾ ਇਥ ਮੋਬਾਇਲ ਤੇ ਮੋਟੀਆਂ ਮੋਟੀਆਂ ਜਿਹੀ ਖ਼ਬਰਾਂ ਜਲ ਲਦੀ ਹੋ ਜਾਂਦੀਆਂ ਨੇ ਜ
ਤੇ ਆਪਣੇ ਬੱਚੇ ਕਾਏ ਨੇ ਜੀ
ਬੇਟਾ ਹੀ ਆਏ ਕਲਾਈ
ਅੱਛਾ ਫੇਰ ਉਹ ਵੀ ਦੇਖਦੇ ਨੇ ਜੀ ਫੋਨ
ਹਾਂਜੀ ਉਹਦਾ ਵੱਖਰਾ ਫੋਨ
ਹੁਣ ਤਾਂ ਬੱਚਿਆਂ ਨੂੰ ਕੀ ਜ ਇਹੀ ਬਸ ਫੋਨਾ ਦਾ ਹੀ ਰਹੇ ਗਿਆ ਜ਼ਿਆਦਾ
ਚਨ ਮੈਂ ਮੇਰੇ ਬੇਟੇ ਨੂੰ ਬਹੁਤ ਜਿਆਦਾ ਕਹਿੰਦੀ ਆ ਉਸ ਦਿ ਨਾਲ ਸਾਰਾ ਦਿਨ ਫੋਨ ਹੀ ਦੇਖੀ ਜਾਂਦਾ ਕੁਛ ਤਾਂ ਉਹਦੀ ਏਜ ਛੋਟੀ ਹੈ ਨਾ ਹਜੇ ਵੀ ਕੰਮ ਵਾਲਾ ਤਾਂ ਉਹ ਹੈ ਨੀ
ਹਾਂਜੀ ਹਾਂ
ਤੇ ਪਲੱਸ ਟੂ ਕਲੀਅਰ ਕੀਤੀ ਉਹ ਨੇ ਡੰਮੀ ਲਵਾਈ ਅੱਗੇ ਦਵਾਈ ਹੈ ਪਰ ਫੇਰ ਵੀ ਹਨਾ ਉਹ ਥੋੜ੍ਹਾ ਜਿਹਾ ਮੋਬਾਇਲ ਤੇ ਹੀ ਰਹਿੰਦਾ ਹੈ ਇਸ ਕਰਕੇ ਮੈਂ ਮੱਝ ਰੱਖੀ ਵੀ ਚਲੋ ਬੱਚਾ ਥੋੜ੍ਹਾ ਜਿਹਾ ਚੇਂਜ ਹੋਵੇ ਨਾ
ਹਾਂਜੀ ਹਾਂ
ਵੀ ਸਾਰਾ ਦਿਨ ਫੋਨ ਤੇ ਰ ਇਹਦਾ ਮੱਝ ਨੂੰ ਕੇਅਰ ਕਰੂਗਾ ਥੋੜ੍ਹਾ ਵੀ ਆਪਣਾ ਨਾਲੇ ਥੋੜਾ ਇਨਕਮ ਵੱਧਦੀ ਹੈ
ਹਾਂਜੀ ਹਾਂ
ਹਾਂ ਇਹ ਇਸ ਕਰਕੇ ਨਾ ਫੇਰ ਮੈਂ ਮੈਂ ਥੋੜ੍ਹੀ ਜਿਹੀ ਇੱਕ ਮੱਝ ਰੱਖੀ
ਅੱਛਾ ਜੀ ਤੇ ਕਿਉਂ ਫੋਨਾਂ ਨਾਲ ਜੀ ਬੱਚਿਆਂ ਨੂੰ ਬਹੁਤ ਨੁ
ਹਾਂ ਇਹ ਬਹੁਤ ਜ਼ਿਆਦਾ ਹੈ ਪਹਿਲਾਂ ਇਹ ਜਦੋਂ ਨਾ ਕਰੋਨਾ ਆਇ ਨਾ ਕਰੋਨਾ ਤੋਂ ਬਾਅਦ ਬੱਚਿਆਂ ਦੀ ਓਨਲਾਈਨ ਕਲਾਸਾਂ ਹੋ ਗਈਆਂ ਨਾ
ਹਾਂਜੀ ਹਾਂ
ਬੱਚਿਆਂ ਨੇ ਨਾ ਉਦੋਂ ਫੋਨ ਬਹੁਤ ਯੂਜ ਕੀਤਾ ਉਸ ਤੋਂ ਇੰਟਰਸਟ ਇੰਨਾ ਜ਼ਿਆਦਾ ਵੱਧ ਗਿਆ ਬੱਚਾ ਬੱਚਿਆਂ ਦਾ ਪੜ੍ਹਾਈ ਵੱਲ ਘੱਟ ਗਿਆ ਹਾਂ ਪਰ ਬੱਚੇ ਨੂੰ ਸਾਰਾ ਦਿਨ ਐਂ ਹੀ ਸੋਚਦੇ ਨੇ ਵੀ ਹੁਣ ਮੋਬਾਇਲ ਰਹੀ ਹੈ ਨਾ ਹਮ ਇਹ
ਤੇ ਨੁਕਸਾਨ ਅੱਖਾਂ ਤੇ ਤਾਂ ਬਹੁਤ ਕਰਦਾ ਜੀ ਇਹ ਹੁਣ ਛੋਟੇ ਛੋਟੇ ਬੱਚੇ ਤੇ ਐਨਕ ਲੱਗ ਰਹੀ ਹੈ ਜੀ ਬਹੁਤ
ਇਹ ਨਾ ਬੋਡੀ ਤੇ ਵੀ ਬਹੁਤ ਪ੍ਰਭਾਵ ਪਾਉਂਦਾ ਨਾ ਆਪਣੇ ਤੇ ਨਾ ਜਿਹੜਾ ਕਹਿੰਦੇ ਬੱਚਾ ਜਿਆਦਾ ਫੋਨ ਦੇਖਦਾ ਉਹ ਉਮਰ ਤੋਂ ਪਹਿਲਾਂ ਹੱਡੀਆਂ ਚ ਕਮਜ਼ੋਰੀ ਆਉਂਦੀ
ਹਾਂਜੀ ਹਾਂ
ਉਹਨਾਂ ਤੇ ਇਨਾ ਅਸਰ ਪੈਂਦਾ ਨਾ ਬੋਡੀਆਂ ਤੇ
ਹਾਂਜੀ ਹਾਂ
ਪਰ ਨਿਆਣੇ ਕੋਈ ਮੰਨਦੇ ਕੋਈ ਨੀ ਹੈਗੇ ਨਿਆਣਿਆਂ ਨੇ ਤਾਂ ਬਸ ਉਹ ਗੱਲ ਹੋ ਰਹੀ ਹੈ ਹੁਣ ਉਦ ਔਨਲਾਈਨ ਕਲਾਸਾਂ ਲੱਗਣ ਕਰਰ ਕਿ ਫੋਨ ਦਵਾਉਣੇ ਪਏਗੀ ਬੱਚਿਆਂ ਨੂੰ ਉਹ ਨਾਜਾਇਜ਼ ਫਾਇਦਾ ਚੁੱਕਦੇ ਨੇ ਬ
ਹਾਂਜੀ ਹਾਂ ਇਹ ਗੱਲ ਤਾਂ ਹੈ ਹੀ
ਹਾਂਜੀ ਵੀ ਹੁਣ ਐ ਹੁੰਦਾ ਵੀ ਪਰ ਸਾਰਾ ਦਿਨ ਬੱਚਾ ਝਿੜਕਿਆ ਵੀ ਨਹੀਂ ਜਾਂਦਾ
ਨਾ ਜੀ ਨਾ ਹੁਣ ਤਾਂ ਜਿੰਨਾ ਬੱਚਾ ਛੋਟ
ਹਾਂਜੀ। ਹਾਂਜੀ, ਨਿਆਣੇ ਦੇਖੋ ਹੁਣ ਜਾਂਦੀ ਈ ਐ ਫੋਨ ਫੋਨ ਫੜਾ ਦੋ ਨਿਆਣੇ ਖੁਸ਼।
ਹਾਂਜੀ ਹਾਂ ਚਾਹੇ ਖਾਣਾ ਵੀ ਨਾ ਖਵਾਓ ਜੀ ਬੱਚੇ ਨੂੰ।
ਕਿੱਥੇ ਨਾ ਮੈਂ ਗੱਲ ਸੁਣੀ ਨਾ ਕਿਸੇ ਦੇ ਘਰ ਬੱਚੇ ਨੂੰ ਕਹਿੰਦੇ ਇੰਨੀ ਆਦਤ ਪੈ ਰਹੀ ਹੈ ਫੋਨ ਦੀ ਉਹ ਫੋਨ ਬਿਨਾਂ ਰਹਿ ਹੀ ਨਹੀਂੀ ਸਕਦਾ ਹੈਗਾ।
ਅੱਛਾ ਜੀ ਅੱਛਾ।
ਕਹਿੰਦੇ ਜਦੋਂ ਫੋਨ ਫੜ ਲਾਦੇੇ ਆ ਨਾ ਉਹ ਤੋਂੋਂ ਕਹਿੰਦੇ ਕਹਿੰਦੇ ਵੀ ਮਆ ਵਾਂਗੂ ਗੱਲਾਂ ਕਰਦਾ ਵੀ ਉਹਨੂੰ ਫੋਨ ਵਵਾਂ ਹੱਥ ਪੈਰ ਮਾਰਦਾ ਵੀ ਮੈਨੂੰ ਫੋਨ ਦੋ।
ਅੱਛਾ ਜ ਅੱਛਾ। ਜੋਂ ਉਹਹਦਾ ਦਿਮਾਗ ਹੈ ਨਾ ਜਿਹੜਾ ਜੀ ਉਹ ਦਿਮਾਕ ਉਹਓਹਦਾ ਫੋਨ ਚ ਚਲਿਆ ਗਾ।
ਤਾਂ ਵੀ ਕਹਿੰਦੇ ਉਹ ਨਾ ਵੀ ਜ ਤਾਂ ਕੋਲਡ ਡਰਿੰਕ ਪੀਂਦਾ ਜਾਂ ਚਿਪਸ ਵਗੈਰਾ ਇਹੋ ਜਹਾ ਕੁਛ ਹੀ ਖਾਂਦਾ ਹੈ।
ਅੱਛਾ ਜੀ ਅੱਛਾ ਕਿਉਂ ਫੇਿਰ ਉਹ ਫੋਨ ਦੇਖਦਾ ਜੀ ਨਾਲ ਦੀ ਨਾਲ ਉਹ ਫੋਨ ਦੇਖਦੇ ਹੀ ਖਾਂਦਾ ਹੋਣਾ ਜੀ ਫਿਰ।
ਕਹਿੰਦੇ ਹੈਲੋ ਹਾਂਜੀ।
ਹਾਂ ਵੀ ਫੋਨ ਦੇਖਦੇ-ਦੇਖਦੀ ਖਾਂਦੇ
ਹਾਂਜੀ ਬਸ ਸਿਰਫ ਕਹਿੰਦੇ ਉਹ ਖਾਣਾ ਵੀ ਨਹੀਂੀ ਖਾਂਦ ਇ ਕਹਿੰਦੇ ਲੇਜ ਜਾਂ ਕੋਲਡ ਡਰਿੰਕ ਦੋ ਚੀਜ਼ਾਂ ਹੀ ਖਾਂਦਾ ਉਹ ਖਾਣਾ ਦੇਖਦੇ ਹੋ ਖਾਣਾ ਵੀ ਨੀ ਖਾਂਦਾ ਈ।
ਤੇ ਫੇਿਰ ਉਹਨੂੰ ਤਾਂ ਬਹੁਤ ਨੁਕਸਾਨ ਹੁੰਦਾ ਹੋਣਾ ਜੀ। ਹਾਂਜੀ, ਹਾਂ ਫੇਰ ਉਹਨੂੰ ਤਾਂ ਬਹੁਤ ਨੁਕਸਾਨ
ਹਾਂਜੀ, ਹੁਣ ਮੈਂਟਲੀ ਹੋਇਆ ਮੈਂਟ ਲੀ ਹੋਆ ਇਹਦੀ ਤਰ੍ਹਾਂ ਈ ਰਹਿ ਰਿਹਾ ਏ ਬਸ ਬੀ ਮੈਂਟਲ ਹੋ ਰਿਆ ਹੁਣ ਨਿਆਣਾ।
ਹਾਂਜੀ ਹਾਂ।
ਕਹਿੰਦੇ ਦੇਖੋ ਵੀ ਬੱਚਿਆਂ ਤੇ ਹਾਂਜੀ, ਜਿਹੜਾ ਆਪਾਂ ਥੋੜਾ ਜਿਹਾ ਲੋੜ ਤੋ ਜਿਹੜੇ ਬੱਚਿਆਂ ਨੂੰ ਫੜਾਉਨੇ
ਹਾਂਜੀ ਕਿ ਓਹੋ ਮਾ ਬਾਪ ਦੇ ਸਾਰੇ ਹੁੰਦੇ। ਮਾਂ ਬਾਪ ਨੂੰ ਏਦਾਂ ਹੁੰਦਾ ਨਾ ਏ ਵੀ ਬੱਚਾ ਬੈਠਾ ਰਹੇ ਤੇ ਮੈਂ ਘਰ ਦੇ ਸਾਰੇ ਕੰਮ ਕਰ ਲਾਂ।
ਹਾਂਜੀ ਮੇਰੇ ਕੋਲ ਨਾ ਮੇਰਾ ਬੇਟਾ ਛੋਟਾ ਐ। ਮੇਰੇ ਕੋਲ ਬਹੁਤ ਜਿੰਮੇਵਾਰੀਆਂ ਸੀ ਮੇਰੇ ਹਸਬੈਂਡ ਦੀ ਡੈਥ ਹੋਈ ਹੋਈ ਐ ਨਾ।
ਅੱਛਾ ਜੀ ਅੱਛਾ।
ਬਹੁਤ ਸਮਿਆ ਪਹਿਲਾਂ ਹੁਣ ਤਾਂ ਚਲੋ ਮੈਂ ਇੱਕ ਰੱਖੀ ਐ। ਪਹਿਲਾਂ ਮੈਨੂੰ ਐ ਹੁੰਦਾ ਸੀ ਮੈਂ ਮੇਰੇ ਬੇਟੇ ਨਾ ਮੇਰੇ ਵਿਆਹ ਦੀ ਐਲਬਮ ਦਿੱਤੀ ਹੋਈ ਸੀ ਸਿਰਫ ਉਹ ਐਲਬਮ ਦੇਖਦਾ ਹੁੰਦਾ ਸੀ।
ਅੱਛਾ ਜੱੀ ਅੱਛਾ।
ਰਿਪੀਟ ਕਰੀ ਜਾਂਦਾ ਉਹ ਬੈਠਿਆ। ਪਰ ਮੈਂ ਮੋਬਾਇਲ ਵਗੈਰਾ ਕਦੇ ਨਹੀ ਸੀ ਦਿੱਤਾ ਨਿਆਣੇ ਹੁੰਦੇ ਨੂੰ ਪਰ ਉਹ ਹੁਣ ਵੱਡਾ ਹੋਇਆ।
ਹਾਂਜੀ ਵਧੀਆ ਕਰਿਆ ਰਿਸ਼ੀ ਨੇ।
ਹਾਂਜੀ, ਹੁਣ ਵੱਡਾ ਹੋ ਰਿਹਾ ਹੁਣ ਤਾਂ ਨਿਆਣੇ ਕਹਿਣੇ ਈ ਚ ਨੀ ਰਹਿੰਦੇ ਦੇਖੋ। ਹੁਣ ਤਾਂ ਸਭ ਕੁਛ ਹੀ ਹਨਾ ਜਿੰਨਾ ਚਿਰ ਆਪਣੇ ਅੰਡਰ ਐ ਬੱਚਾ ਓਨਾ ਚਿਰ ਆਪਾਂ ਟਾਲ
ਹਾਂਜੀ ਹਾਂ ਇਹ ਗੱਲ ਹੈ ਜੀ।
ਉਸ ਤੋਂ ਵੱਧ ਕੇ ਨੀ ਟਾਲ ਸਕਦੇ ਹੈਗੇ। ਹਾਂ ਹੁਣ ਤਾਂ ਮੇਰੇ ਬਰਾਬਰ ਦਾ ਹੋ ਰਿਹਾ ਪਰ ਹੁਣ ਹਨਾ
ਤੇ ਫੇਰ ਘੂਰਿਆ ਵੀ ਨਈ ਜਾਂਦਾ ਜੀ ਆਪਦੇ ਬਰਾਬਰ ਦਾ ਤਾਂ ਨਾ ਕਈ ਵਾਰੀ ਬੱਚਾ ਗ਼ਲਤ ਫਾਇਦਾ ਚੱਕ
ਹਾਂਜੀ, ਪਰ ਮੈ ਨਾ ਉਹ ਨਾ ਜਦੋਂ ਕਿਸੇ ਨੂੰ ਕਾਲ ਕਰਦਾ ਮੈ ਬਾਹਰੋਂ ਖੜ ਕੇ ਸੁ ਸੁਣਦੀ ਆ ਵੀ ਕੋਲ ਵੀ ਕਿਹਨੂੰ ਕਰ ਰੇਆ, ਕਿਹਨੂੰ ਨਈ ਪਰ ਹਨਾ ਮੈਂ ਫੋਨ ਤਾਂ ਬਹੁਤ ਤੇ ਉਹਦਾ ਧਿਆਨ ਰੱਖਦੀ ਆ ਪਰ ਫੇਰ ਵੀ ਹਨਾ ਬੱਚਿਆਂ ਦਾ ਕੋਈ ਭਰੋਸਾ ਨੀ ਬੀ ਕੇਹੋ ਜਿਹੀ ਵੀਡੀਓ ਦੇਖ
ਬੱਚਿਆਂ ਦਾ ਧਿਆਨ ਰੱਖਣਾ ਬਹੁਤ ਜਿੰਮੇਵਾਰੀ ਐ ਜੀ ਬੱਚਿਆਂ ਦੀ
ਜੀ ਕੱਲੀ ਲੇਡੀ ਨੂੰ ਤਾਂ ਬਹੁਤ
ਹਾਂਜੀ ਹਾਂ ਇਹ ਗੱਲ ਤਾਂ ਐ ਜੀ
ਪਰ ਹੁਣ ਮਜਬੂਰੀਆਂ ਨੇ ਜੀ ਚਲੋ
ਭਾਈ ਆਂਦੇ ਜਾਂਦੇ ਨੇ ਜੀ ਆਪ
ਹਾਂਜੀ-ਹਾਂਜੀ ਸਾਰਾ ਕੁਛ ਆਪ ਖੁਦ ਦੇਖਣਾ ਏ
ਹਾਂਜੀ ਹਾਂ
ਆਪਣੇ ਜਿੰਮੇਵਾਰੀਆਂ ਸਾਰੀਆਂ ਈ, ਹਾਂ
ਵੀਰ ਜੀ ਕਿਉਂ ਫਿਰ ਬੱਚਾ ਮਾਂ ਬਾਪ ਆਪਦੇ ਹੱਥ ਵਿੱਚ ਨਹੀਂ ਰਹਿੰਦਾ
ਹਾਂਜੀ ਰਹਿੰਦੇ ਈ ਨੀ ਨਿਆਣੇ ਹੈ ਈ ਨੀ ਹੁਣ ਬੇਟਾ ਤਾਂ ਇਹ ਪਿਓ ਤੋਂ ਜ਼ਿਆਦਾ ਡਰਦਾ ਧੀਆਂ ਮਾਂ ਤੋਂ ਜ਼ਿਆਦਾ
ਹਾਂਜੀ ਹਾਂ ਇਹ ਤਾਂ ਗੱਲ ਹੁੰਦੀ ਐ ਜੀ
ਹਾਂਜੀ ਇਹ ਕੁਦਰਤੀ ਗੱਲ ਹੁੰਦੀ ਐ ਜੀ
ਹਾਂਜੀ ਹਾਂ
ਤਾਂ ਰੱਖਣ ਵਾਲੇ ਹੁੰਦੇ ਬੱਚੇ ਨਾ
ਹਾਂਜੀ ਹਾਂ ਇਹ ਗੱਲ ਤਾਂ ਹੈਗੀ ਆ ਜੀ ਕਿਉਂਕੁ ਸਪ ਨਿਆਣੇ ਈ ਹੁੰਦੇ ਦੇ ਨੂੰ ਸਭੋਹ ਪਾ ਲੈਂਦੇ ਜੀ ਨਿਆਣੇ ਨੂੰ ਪਹਿਲਾਂ ਆਪਾਂ ਲਾਡ ਲਾਡ
ਹਾਂ ਨਹੀਂ ਮੈਂ ਤੈ ਲਾਡਲਾਾਂ ਵੀ ਨ ਰੱਖਿਆ ਪਰ ਮੇਰੇ ਬੇਟੇ ਥੋੜਾ ਜਿੱਦੀ ਹੈ
ਨੂੰ ਤਾਂ ਜਿੰਨਾ ਆਪਾਂ ਸਮਝਦਾਰੀ ਨਾਲ ਰੱਖਾਂਗੇ ਘੂਰ ਕੇ ਰੱਖ
ਹਾਂਜੀ
ਬੱਚਾ ਓਨੀ ਸਮਝਦਾਰੀ ਨਾਲ ਪਵਾਂ ਹੁਣ ਬੱਚੇ ਨੂੰ ਬਾਹਰ ਅੰਦਰ ਬੈਠਣਾ ਸਿਖਿਆਵਾਂਗੇ ਜਵਾਕ ਉਦਾਂ ਹੀ ਸਿੱਖੇਗਾ ਜਿਵੇਂ ਜਿਵੇਂ ਜੀ ਆਪਣੇ ਘਰ ਦਾ ਮਾਹੌਲ ਆਪਾਂ ਹੁਣ ਬੋਲਾਂਗੇ ਬੱਚਾ ਓਦਾਂ ਹੀ ਸਿੱਖੇਗਾ
ਇਹ ਤਾਂ ਹੁੰਦਾ ਏ ਜਿਹੜੇ ਆਪਣਾ ਨੇਚਰ ਆ ਉਹੀ ਬੱਚੇ ਦਾ ਬਣਦਾ ਏ ਹਨਾ
ਹੁਣ ਜਿਵੇਂ ਆਪਾਂ ਆਪਦੇ 'ਤੇ ਕਟਰੈਵਲ ਕਰਾਂਗੇ ਜੀ ਬੋਲਣ 'ਤੇ
ਹਾਂਜੀ
ਅਗਲ ਇਹਨੂੰ ਸਿੱਧਾ ਬੋਲਣ ਜੀ ਤੋਂ ਬਿਨਾਂ ਬੋਲਣਾ ਨੀ ਉਵੇਂ ਬੱਚਾ ਜੀ ਬੋਲਣ ਲੱਗ ਜਾਂਦਾ ਫਿਰ ਜੀ
ਹਾਂਜੀ ਇਹ ਤਾਂ ਹੈ ਹੀ ਹਾਂਜੀ ਜਿੋ ਜਿਹੇ ਆਪਾਂ ਆਪਣੇ ਬੱਚੇ ਤੱਕ ਹਨਾ ਬ ਜਿਵੇਂ ਆਪਾਂ ਬੋਲਦੇ ਬੱਚਾ ਉਵੇਂ ਬੋਲਦੇ ਇਹ ਤਾਂ ਹੈ ਹੀ ਦੇਖ ਕੇ ਬੱਚਿਆਂ ਨਿਆਣਾ ਜੋ ਆਪਾਂ ਮਾਂ ਪਿਓ ਕਰਦਾ ਉਹੀ ਵਿੱਚ
ਹਾਂਜੀ ਹਾਂ ਹੁਣ ਬੱਚੇ ਸਿਆਰ ਬੜੇ ਨੇ ਜੀ
ਹਾਂਜੀ ਬਹੁਤ ਜਿਆਦਾ ਨੇ
ਬੜੇ ਨੇ ਬੱਚੇ
ਹਾਂਜੀ ਨਿਆਣਿਆਂ ਦਾ ਬਸ ਰੱਖਣੇ ਬੜੇ ਔਖੇ ਹੋਏ ਪਏ ਨੇ ਨਾ ਬਸ ਚਲੋ ਹੋਈ ਜਾਂਦਾ ਕਰੀ ਜਾਂਦੇ ਆਾਂ ਮਿਹਨਤ
ਜੀ ਇਹ ਤਾਂ ਹੈ ਜੀ ਚਲੋ ਟਾਈਮ ਹੈ ਜਿਹੜਾ ਵਧੀਆ ਟਾਈਮ ਪਾਸ ਹੋ ਜਾਂਦਾ ਜੀ ਬੱਚਿਆਂ ਨਾਲ
ਹਾਂਜੀ
ਤਾਂ ਇਹਦਾ ਕਹਿਦੇ ਜੀ ਬੱਚਿਆਂ ਨਾਲ ਹੋਰ ਬੱਚਾ ਬਸ ਇੱਕੋ ਹੈ ਜੀ ਆਪਣੇ ਕੋਲ
ਹਾਂਜੀ ਇੱਕੋ ਬੇਟਾ ਮੇਰੇ ਕੋਲ ਹਾਂਜੀ ਨਹੀਂ ਨਹੀਂ ਬਸ ਇੱਕੇ ਬਹੁਤ ਔਖੇ ਨੇ ਨਿਆਣੇ ਪਾਲ ਲਈ ਮਹਿੰਗਾਈ ਬਹੁਤ ਹੈ
ਨਹੀਂ ਬਹੁਤ ਜ਼ਿਆਦਾ
ਬਸ ਇੱਕ ਐ ਹੁੰਦਾ ਵੀ ਚੱਲ ਬੱਚੇ ਦੀ ਰਵਸ਼ ਵਧੀਆ ਹੋਜੇ ਨਾ ਖਰਚੇ ਪਾਣੀੀਆਂ ਤੇ ਤਾਂ ਚਲੋ ਚੱਲੀ ਜਾਂਦਾ ਔਖੇ ਸੌਖੇ ਕੱਢੀ ਜਾਂਦੇ ਆ
ਹਾਂਜੀ ਹਾਂ
ਹੀ ਹੈ ਬਸ ਹੁਣ ਤਾਂ ਨਿਆਣੇ ਕਹਿਣੇ ਚ ਰਹਿਣਾ ਉਹੀ ਵੱਡੀ ਗੱਲ ਹੈ ਜੀ ਬਸ ਸਹੀ ਚੱਲ ਜਾਣਾ
ਹਾਂਜੀ ਹਾਂ ਇਹ ਗੱਲ ਤਾਂ ਹੈ ਠੀਕ ਹੈ ਜੀ ਓਕੇ